ਹੋਰ ਕੀ ਹਾਲ ਏ।
ਵਧੀਆ ਤੁਸੀਂ ਸੁਣਾਓ।
ਬਸ, ਮੈਂ ਵੀ ਵਧੀਆ।
ਹੋਰ ਬਸ ਬੈਠੇ ਹੋਏ ਸੀ ਹੁਣ ਮੈਂ ਕਿਹਾ ਛੋਟੀ ਨੂੰ ਪੜਾਵਾ। ਮੈਂ ਕਿਹਾ ਕੰਮ ਕਰ ਲਾਂ ਟਿਊਸ਼ਨ ਭੇਜਿਆ ਵੱਡੀ ਨੂੰ।
ਅੱਛਾ, ਹੁਣ ਤੇ ਛੁੱਟੀਆਂ ਪੈ ਗਈਆਂ ਹੋਣੀਆਂ ਨੇ। ਦੀਆਂ
ਹਾਂਜੀ ਛੁੱਟੀਆਂ। ਅਨਾਉਂਸਮੈਂਟ ਆ ਗਈ ਏ।
ਅੱਛਾ, ਐਦਕੀ ਤੇ ਜਲਦੀ ਪੈ ਗਿਆ ਛੁੱਟੀਆਂ ਗਰਮੀ ਵੀ ਬੜੀ ਪੈ ਰਹੀ ਹੈ ਨਾ ਹੋਰ ਫਿਰ ਛੁੱਟੀਆਂ 'ਚ ਕੀ ਕਰਨਾ
ਰੱਖੋ ਇਹ ਤਾਂ ਸੋਚਿਆ ਜਾਵਾਂਗੇ ਬੱਚਿਆਂ ਨੂੰ ਲੈ ਜਾਵਾਂਗੇ ਨਾਨਕੇ
ਅੱਛਾ
ਵਧੀਆ ਗੱਲ ਏ ਬੱਚੇ ਨਾਨਕ ਕਿਉਂ ਆਉਣਗੇ
ਵੇਖੋ ਜਿੰਨੇ ਦਿਨ
ਅੱਛਾ ਚਲੋ ਵਧੀਆ ਗੱਲ ਏ ਨਾਨਕੇ ਨਾਨਕੇ ਜਾਂਦਾ ਬੰਦਾ ਖੁਸ਼ ਹੁੰਦਾ ਏ ਸਾਈਡ ਜੇ ਨਾਨਕੇ ਜਾਣ ਦੀ ਬਿਪਤਾ
ਹਾਂਜੀ
ਅਸੀਂ ਖੁੱਦ ਜਾਂਦੇ ਸਾਂ ਨਾਨਕੇ
ਅੱਛਾ
ਤੁਸੀਂ ਜਾਣਦੇ ਹੋ ਬੱਚੇ ਪ ਇਹ ਤੇ
ਹਾਂ ਅਸੀਂ ਵੀ ਜਾਂਦੇ ਸੀ ਛੁੱਟੀਆਂ
ਹਾਂ ਅਸੀਂ ਆਪ ਹੀ ਉਹ ਕਰਦੇ ਸੀ ਸਕੂਲੋ ਕਮ ਮਿਲਣਾ ਅਸੀਂ ਤੇ ਵੇਟ ਕਰਦੇ ਹੁੰਦੇ ਸਾਂ ਕਦੋਂ ਪਈ ਜੂਨ ਦੀਆਂ ਛੁੱਟੀਆਂ ੁੀਆਂ ਆਉਣੀਆਂ ਨੇ ਤੇ ਅਸੀਂ ਬਈ ਜਾਵਾਂਗੇ ਨਾਨਕੇ ਨਾਨੀ ਘਰ ਇੱਕੋ ਹੀ ਗੱਲ ਸੀ ਜਿਆਦਾ ਸ਼ੌਕ ਹੁੰਦਾ
ਹਾਂ ਬਾਈ ਐਕਸਾਈਟਮੈਂਟ ਦਿਸਦੀ ਹ ਰੋਜ਼ ਜਾਣਾ ਆ ਇਥੇ ਇਥੇ ਕੰਮ ਕੁਮ ਕਰਨਾ ਨੀ ਹੁੰਦਾ ਐਸੇ ਮਸਤ ਧੀਆਂ ਕਰ
ਹਾਂਜੀ ਬਿਲਕੁਲ ਕਦ ਕੁਛ ਸਾਡੇ ਜਿਵੇਂ ਹੁਣ ਮੈ ਗਿਆ ਜਿਵੇਂ ਮੇਰੀ ਜਿਵੇਂ ਮੇਰੀ ਬਹੁਤ ਸਾਰੇ ਸਾਰੇ ਮਤਲਬ ਆਲਮੋਸਟ ਮੇਰੀ ਸੇਮ ਏਜ ਦੇ ਸਨ ਹਾਏ ਮਾਮੇ ਦੇ ਬੱਚੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਸਾਰੇ ਇਕੱਠੇ ਹੁੰਦੇ ਨੇ ਮਾਮਿਆਂ ਦੇ ਭੂਆ ਦੇ ਬੱਚੇ ਤੇ ਮਾਹੌਲ ਕੁਝ ਹੋਰ ਹੀ ਹੁੰਦੇ
ਹਾਂ ਮਜਾ ਆਉਂਦਾ ਜਦੋਂ ਸਾਰੇ ਇਕੱਠੇ ਹੁੰਦੇ ਆ ਕੋਠਿਆਂ ਉੱਤੇ ਸੋਣਾ।
ਹਾਂਜੀ, ਬਿਲਕੁਲ ਪ ਹੁਣ ਤੇ ਅੱਜ ਕੱਲ ਇਨਵਰਟਰ ਵਗੈਰਾ ਹੋ ਗਏ ਨੇ ਏ ਸੀ ਵਗੈਰਾ ਹੋ ਗਏ ਨੇ, ਤੇ ਬੰਦਾ ਅੱਜ ਕੱਲ੍ਹ ਨੀਚੇ ਹੀ ਸੌਦੇ ਨੇ ਸਾਰੇ। ਤੇ ਪਹਿਲੇ ਟਾਈਮ ਤੇ ਵਕੀ ਛੱਤਾਂ ਵਿੱਚ ਚੜ ਜਾਂਦੇ ਸਾਂ, ਕੂਲਰ ਵਗੈਰਾ ਫ ਫਰਾਟ ਆੱਟੇ ਵਗੈਰਾ ਛੱਤਾਂ ਤੇ ਇਹ ਲਗਾ ਲੈਨੇ। ਤੇ ਸਾਰਿਆਂ ਨੇ ਇਕੱਠੇ ਹੋ ਜਾਣਾ, ਇਕੱਠੇ ਹੋ ਕੇ ਸੋਣਾ, ਸੋਣਾ ਕੀ, ਸੋਣਾ ਵੀ ਨੀ ਅਸੀਂ ਤਾਂ ਗੱਲਾਂ ਕਰਦੇ ਹੁੰਦੇ ਸਨ, ਦੋ- ਦੋ, ਤਿੰਨ- ਤਿੰਨ ਵੱਜ ਜਾਂਨੇ ਗੱਲਾਂ ਕਰਦੇ-ਕਰਦੇ। ਬੜਾ ਮਤਲਬ, ਇੰਜੋਏਮੈਂਟ ਕਰਦੇ ਤੇ ਤਾਂ
ਆਹੋ, ਮਸਤੀ ਫੇਰ ਘੁੰਮਣ ਚਲ ਜਾਣਾ ਹੁੰਨਾ, ਕਿਧਰੇ ਨਾ ਕਿਧਰੇ, ਸ਼ਾਮੀ ਚਲੇ ਜਾਂਦੇ ਸਾਰੇ ਬੱਚੇ ਘ ਕੱਠੇ ਹੋਕੇ।
ਹਾਂਜੀ, ਬਿਲਕੁਲ। ਕੁਲ ਅਸੀਂ ਵੀ ਐਵੇਂ ਕਰਦੇ ਸਾਂ, ਹਨਾ ਜਿਵੇਂ ਸਾਨੂੰ ਤੇ ਇਹ ਹੁੰਦਾ ਸੀ, ਨਾਨੀ ਘਰ ਜਾਵਾਂਗੇ, ਤੇ ਬਈ ਅਸੀਂ ਉੱਧਰ ਜਾਣਾ, ਤੇ ਥੋੜੇ ਦਿਨ ਰਹੇ ਜਿਵੇਂ, ਤੇ ਫੇਰ ਥੋੜੇ ਮਤਲਬ ਸ਼ਾਮ ਦਾ ਟਾਈਮ ਹੋਣਾ, ਸ਼ਾਮ ਦੇ ਟਾਈਮ ਦੇ ਪਹਿਲਾਂ ਖੇਲਣਾ ਅਸੀਂ, ਸਾਡਾ ਨਾ ਜਿਹੜਾ ਨਾਨਕਾ ਬਣਿਆ ਦਾ ਸੀ, ਉਹਦੇ ਅੱਗੇ ਨਾ ਸਾਹਮਣੇ ਖੁਲਾ ਸੀ, ਅਨਾਜ ਮੰਡੀ ਹੈ ਨਾ ਅਤੇ ਸਾਰਾ ਖੁੱਲ੍ਹਾ ਹੈ। ਤੀਆ, ਅਤੇ ਖੁੱਲ੍ਹਾ ਏਰੀਆ ਹੋਣ ਕਾਰਨ ਉਦੇਸ਼ ਜਗ੍ਹਾ ਇੰਨੀ ਹੁੰਦੀ ਸੀ, ਕੋ ਪਕੜਨ-ਪਕੜਾਈ ਖੇਲਣਾ ਅਸੀ, ਚੈਨ-ਚੈਨ ਖੇਲਣਾ, ਬਰਫ਼-ਪਾਣੀ ਖੇਲਣਾ। ਉਹ ਮਤਲਬ ਉਹ ਕੋ ਪਹਿਲੇ ਦੀਆਂ ਖੇਲ ਪਾਂ ਹੀ ਹੋਰ ਹੁੰਦੀਆਂ ਸਨ। ਹੁਣ ਅੱਜ ਕੱਲ ਦੇ ਬੱਚੇ, ਜਿੱਥੇ ਮਰਜ਼ੀ ਲੈ ਜਾਓ ਤੁਸੀਂ
ਅੱਜ ਕੱਲ ਦੇ ਬੱਚੇ ਤੇ ਖੇਡਾਂ ਵੀ ਨਹੀਂ ਖੇਡਦੇ ਹੈਗੇ, ਸਾਰੇ ਦਿਨ ਫੋਨ, ਜਿੰਨਾ ਅਸੀਂ ਖੇਡਦੇ ਸੀ ਨਾ ਜਿੰਨੀਆਂ ਖੇਡਾਂ ਅਸੀਂ ਖੇਲੀਆਂ ਘਰ-ਘਰ ਖੇਲਣਾ। ਕਦੀ ਕੁਛ ਵੀ ਬਨਾਨਾ, ਕਦੀ ਕੁਛ, ਕੋਠੇ ਉੱਤੇ ਘਰ ਬਣਾਦੇ ਸੀ। ਸੀ ਫਿਰ ਰੋ ਬਣਾਣੀਆਂ। ਮੈਕੈਨਿਕ ਕਿਆ ਹੁਣ ਤੇ ਬੱਚੇ ਖੇਲਦੇ ਹੀ ਨਹੀਂ ਹੈਗੇ, ਜਿੰਨਾ ਅਸੀਂ ਖੇਲਿਆ। ਕਦੇ ਝਾਕੀਆਂ ਬਣਾਣੀਆਂ। ਕੋਠਿਆਂ ਉੱਤੇ ਕਦੀ ਕੁੱਛ ਕਰ, ਸਾਰੀਆਂ ਇਕੱਠੇ ਹੋ ਕੇ ਪਹਿਲੇ ਅੱਜ ਕੱਲ ਦੇ ਬਾਹਰ ਜਾਣ ਦਾ, ਬੱਚਿਆਂ ਨੂੰ ਦਿਲ ਵੀ ਨੀ ਕਰਦਾ ਹੈਗਾ, ਜਿਸ ਹਿਸਾਬ ਨਾਲ ਮਾਹੌਲ ਹੈਗਾ ਐ।
ਹਾਂ ਮਾਹੌਲ ਵੀ ਕੁੱਝ ਖ਼ਰਾਬ ਏ ਤੇ ਕੁਛ ਅੱਜ ਕੱਲ੍ਹ ਫੋਨਾਂ ਨੇ ਵੀ ਬੜਾ ਬੁਰਾ ਹਾਲ, ਕਰ ਦਿੱਤਾ ਹੈ, ਹੁਣ ਤੁਸੀਂ ਆ ਲਗਾ ਲਓ। ਕਿੱਥੇ ਵੀ ਅਸੀਂ ਹੁਣ ਕਿੱਥੇ ਵੀ ਚਲੇ ਜਾਈਏ ਘੁੰਮਣ ਹੀ ਚਲੀ ਜਾਈਏ ਨਾਨਕੇ ਜਾਈਏ ਜਿੱਥੇ ਮਰਜ਼ੀ ਚਲੇ ਜਾਓ, ਬੱਚੇ ਨੂੰ ਫੋਨ ਪਹਿਲੇ ਚਾਹੀਦਾ, ਚਾਹੇ ਉਹ ਖੇਲੇ ਚਾਹੇ ਉਹਦੇ ਨਾਲ ਦੀ ਉਮਰ ਦਾ ਬੱਚ ਚਾਹੇ ਬੈਠਾ ਦਾ ਉਹਨੂੰ ਬੁਲਾਏ ਜਾਂ ਨਾ ਬੁਲਾਏ, ਹੁਣ ਬਸ ਫੋਨ ਨਾਲ ਇਹ ਮਤਲਬ ਹੈਗਾ, ਖੇਲਾਂ ਤੇ ਅੱਜ ਕੱਲ ਹੋ ਰਹੀਆਂ ਈ ਨਹੀਂ। ਅਸੀਂ ਘਰ-ਘਰ, ਖੇਲਦੇ ਸਾਂ ਕੱਚੀ ਮਿੱਟੀ ਟੀ ਨਾਲ, ਖੇਲਦੇ ਹੁੰਦੇ, ਸਾਂ ਮਿੱਟੀ ਦੇ ਖਿਲੌਣੇ ਬਣਾਉਣੇ। ਹਾਂ ਬਹੁਤ ਮਤਲਬ ਖੇਡਾਂ ਹੁੰਦੀਆਂ ਸਨ ਸਟੈਪ ਭੋ, ਹੂੰ, ਖੋ-ਖੋ ਹੋ ਗਈ ਬੜਾ ਮਤਲਬ, ਮਤਲਬ ਵਾਲਾ ਮਜ਼ਾ ਆਦਾ ਸੀ ਉਸ
ਸ਼ਾਮੀ ਬਾਹਰ ਖੇਲਦੇ ਸੀ, ਸਾਰੇ ਇਕੱਠੇ ਹੋ ਕੇ ਬੈਡਮਿੰਟਨ ਖੇਲਣਾ ਪਕੜਨ ਪਕੜਾਈ ਕਦੇ ਕੁਛ, ਖੇਲਦੇ ਸੀ ਅੱਜ ਕੱਲ੍ਹ ਦੇ ਬੱਚੇ ਬਾਹਰ, ਨੀ ਨਿਕਲਦੇ ਹੁਣ,
ਹਾਂਜੀ, ਉਸ ਟਾਈਮ ਨਾ ਹਾਂ ਬਿਲਕੁਲ ਸਹੀ ਗੱਲ ਹੈ, ਉਹ ਕੱਢਣ ਦੇ ਵੀ, ਦਿਲ ਨਹੀਂ ਕਰਦਾ ਮਾਹੌਲ ਵੀ ਨੀ ਹੈਗਾ। ਤੇ ਉਸ ਟਾਈਮ ਮੈਂ ਸੀਗੀ ਮਾਹੌਲ ਵੀ, ਸਹੀ ਸੀ, ਤੇ ਕੁੱਛ ਬੱਚਿਆਂ ਨੂੰ ਇੰਨਾ ਪਤਾ ਵੀ ਨੀ ਹੁੰਦਾ ਸੀ। ਕਿ ਹਾਂ ਬਈ ਇਹ ਹੁੰਦਾ ਏ ਹੁੰਦਾ ਅੱਜ, ਕੱਲ ਫੋਨ ਸਭ ਦੇ ਹੱ ਫੋਨਾਂ ਚ ਦੇ ਰਾਹੀਂ ਸਭ ਨੂੰ ਪਤਾ ਕਿ ਇੰਝ ਹੁੰਦਾ। ਇੰਝ ਹੁੰਦਾ ਹੈ, ਹਰ ਇੱਕ ਚੀਜ਼ ਦਾ ਪਤਾ ਬੱਚਿਆਂ ਨੂੰ ਅੱਜ, ਅੱਜ ਕੱਲ੍ਹ ਐਡਵਾਂਸ ਨੇ ਬੱਚੇ ਵੀ, ਤੇ ਉਸ ਟਾਈਮ ਭੋਲੇ ਭਾਲੇ ਹੁੰਦੇ ਸਨ, ਬੱਚੇ ਤੇ ਮੁੰਡੇ ਕੁੜੀਆਂ ਇਕੱਠੇ ਹੀ ਖੇਲਦੇ ਸਨ, ਉਸ ਟਾਈਮ
ਹਾਂ ਅਸੀ ਆਪ ਇਕੱਠੇ ਕਰਦੇ ਸੀ, ਉਹ ਚਾਰੇ ਇਕੱਠੇ ਅੱਜ ਕੱਲ ਤਾਂ ਇਕੱਠੇ ਖੇਡਣ ਦਾ ਆਵਾ
ਹਾਂ ਬਿਲਕੁਲ ਸਹੀ ਗੱਲ ਅੱਜ ਕੱਲ ਕੋਈ ਖੇਲਣ, ਦਾ ਹਿਸਾਬ ਹੀ ਨਹੀਂ ਹੈ, ਇੰਨੀਆਂ ਤੇ ਨਿਊਜ਼ ਆਦੀਆਂ ਨੇ ਤੁਸੀਂ ਸੁਣਦੇ ਹੀ ਹੋਗੇ। ਬੱਚਿਆਂ ਦੀ ਕਿਸੀ ਦੇ ਪੜੋਸ ਕੀਆਂ ਦੇ ਘਰ ਭੇਜਣ ਦਾ ਹਾਲ ਨੀ ਹੈਗਾ। ਪਿੱਛੇ ਜੀ ਨਿਊਜ਼ ਇੰਨੀ ਫੈਲੀ ਸੀਗਾ ਹਮ, ਕੁੜੀ ਦਾ ਇੱਕ ਬੁੱਢੇ ਜਿਹੇ ਇਨਸਾਨ ਨੇ ਕਰ ਦਿੱਤਾ ਸੀਗਾ। ਅਸਾਂ ਬ ਇ ਇਨਸਾਨ ਕਿ ਜਾਨਵਰ ਹੀ ਹੋਇਆ ਉਹ ਬੰਦਾ ਤੇ ਕੋਈ ਮਾਹੌਲ ਥੋੜ ਨਾ ਬਈ ਹਾਂ।
ਟੀ ਵੀ ਸਿ ਬੜੀ ਤੇ ਸੇਫਟੀ ਨੀਂ ਹੈਗੀ ਪਰ
ਪਤਾ ਨੀ ਮਤ ਈ ਮਾਰੀ ਪਈ ਐ ਲੋਕਾਂ ਦੀ ਦੀ ਨਾਲ।
ਏ ਫੋਨੋਂ ਨੇ ਮੱਤ ਮਾਰੀ ਹੁੰਦੀ ਐ ਫੋਨਾਂ ਚ ਦੇਖ-ਦੇਖ ਕੇ ਲੋਕਾਂ ਪਤਾ ਨੀਂ ਕੀ ਹੋ ਜਾਂਦਾ।
ਹਾਂ, ਸਹੀ ਗੱਲ ਕਰਦੇ ਪਓ ਤੁਸੀਂ। ਬਾਕੀ ਬਚਪਨ ਇਹ ਜਿਹੀ ਉਹ ਨਾਨ ਅਗੇ ਜਾਣ ਦਾ ਤੇ ਮਜ਼ਾ ਈ ਕੁੱਛ ਅੱਛਾ ਅਲੱਗ ਹੁੰਦਾ ਸੀਗਾ ਮੈਂ ਤੇ ਪਤਾ ਕੀ ਕਰਦੀ ਸੀ ਮੈਂ ਤੇ ਆਪਣੀ ਛੁੱਟੀਆਂ ਤੇ ਜਿਵੇਂ ਕੰਮ ਮਿਲਣਾ ਤੇ ਉਹਨੂੰ ਪਹਿਲੇ ਹੀ ਖ਼ਤਮ ਕਰ ਲੈਂਦਾ ਸੀ। ਸਾਰਾ ਪਤਾ ਤੁਹਾਨੂੰ ਮੈਡਮਾਂ ਨੇ ਚੈੱਕ ਤੇ ਬਾਅਦ ਵਿਚੋਂ ਈ ਕਰਨਾ ਹੁੰਦਾ ਸੀ। ਬਸ ਇਹ ਔਂਦਾ ਸੀ ਕਿ ਕੰ ਕੰਪਲੀਟ ਹੋਣਾ ਚਾਹੀਦਾ। ਬਸ ਪ੍ਰੋਜੈਕਟ ਵਾਲੇ ਕੰਮ ਸਨੋ ਫਿਰਰਸੀ ਆ ਕੇ
ਬਾਦ ਇੱਚ ਬਣਾਉਂਦੇ ਸੀ ਲਾਸਟ ਇੱਚ
ਤੇ ਲਾਸਟ ਇੱਚ ਬਣਾਉਂਦੇ ਸਾਂ ਬਾਕੀ ਜਿਹੜਾ ਰਿਟਰਨ ਕੰਮ ਹੁੰਦਾ ਸੀ, ਉ ਅਸੀਂ ਸਾਰਾ ਪਹਿਲੇ ਕਰ ਲੈਣਾ। ਹਾਂਜੀ ਤੇ ਮੈਡਮਾਂ ਨੇ ਕਿਹੜਾ ਆ ਚੱਜ ਨਾਲ ਚੈੱਕ ਕਰਨਾ ਹੁੰਦਾ ਸੀ ਮੈਡਮਾਂ ਨੇ ਠਿੱਕੇ ਮਾਰਨੇ ਹੁੰਦੇ ਨੇ ਮੈਡਮਾਂ ਕੋਈ ਪੜ੍ਹਦੀਆਂ ਤੇ ਐਂ ਨੀਂ ਤੇ ਉਹਨਾਂ ਨੂੰ ਪਤਾ ਟੇਪੇ ਮਾਰ ਕੇ ਕੀਤਾ ਦਾ, ਕਾੱਪੀ ਕੀਤੀ ਦੀ ਐ ਸਾਰੀ। ਪਤਾ ਸਭ ਨੂੰ ਹੁੰਦਾ ਸੀ। ਹੁਣ ਅੱਜ ਕੱਲ੍ਹ ਤੇ ਪਮ ਅਸ ਸਕੂਲਾਂ ਦਾ ਵੀ ਹਾਲ ਨੀ ਹੈਗਾ ਅਗਰ ਸਕੂਲਾਂ ਚ ਇੰਨੀ ਐਕਟੀਵਿਟੀ ਸ ਦੇਣ ਲੱਗ ਗਏ ਨੇ ਬੱਚਿਆਂ ਨੂੰ, ਬੱਚੇ ਤਾਂ ਕਰ ਨੀ ਸਕਦੇ, ਉਹ ਮਾਵਾਂ ਨੂੰ ਕਰਨੀਆਂ ਪੈਂਦੀਆਂ ਨੇ
ਤੇ ਹੋਰ ਬੱਚਿਆਂ ਵਸਤੇ ਥੋੜੀ ਨਾ ਕੰਮ ਹੁੰਦਾ ਹੁਣ।
ਹੂੰ, ਹਾਂ ਹੁਣ ਤੁਹਾਡੇ ਬੱਚਿਆਂ ਦੀ ਛੁੱਟੀਆਂ ਹੋਈਆਂ ਹੋਣੀਆਂ। ਕੰਮ ਮਿਲੇਗਾ ਦੇਖਣਾ ਤੁਹਾਨੂੰ ਹੀ ਕਰਨਾ ਪੈਣਾ ਅੱਧ ਤੋਂ ਜਿਆਦਾ ਐਕਟੀਵਿਟੀ ਤੇ ਪ੍ਰੋਜੈਕਟ ਹਾਂ-ਹਾਂ, ਬੱਚੇ ਬਣਾ ਸਕਦੇ ਨੇ ਛੋਟੇ-ਛੋਟੇ, ਬੱਚੇ ਚਲੋ ਇੰਨਾ ਹੁਣ ਬਰਡਨ ਪਾਇਆ ਦਾ ਪੜਾਈਆਂ ਦਾ ਹਾਂ ਐਇਓ ਤੇ ਬੜਾ-ਬੜਾ ਔਖਾ ਹੋ ਜਾਂਦਾ। ਮਾਵਾਂ ਦੇ ਵਾਸਤੇ ਸਿਆਪਾ ਹੋ ਜਾਂਦਾ ਸਾਰਾ। ਹੋਰ ਬਸ ਸਕੂਲ ਦਾ ਤੇ ਇਹੀ ਹੋ ਅੱਜ ਕੱਲ੍ਹ
ਹਾਂ ਉਥ ਅੱਜ ਕਲ ਦੇ ਕੈਂਪ ਵੀ ਲੱਗਨ ਲਾਗੈ ਨੇ
ਹਾਂ-ਹਾਂ ਛੁੱਟੀਆਂ ਚ ਐ ਹੈ ਕਿ ਕੈਂਪ ਵਗੈਰਾ ਦਾ ਵੀ ਅਹ ਸਹੀ ਰਹਿੰਦਾ। ਕਿ ਬੱਚੇ ਨੂੰ ਅਸੀਂ ਫਰਦਰ ਐਕਟੀਵਿਟੀ ਵਾਸਤੇ ਉਹਨੂੰ ਮਤਲਬ ਮੋਟੀਵੇਟ ਕਰ ਸਕਦੇ ਹਾਂ, ਭੇਜ ਕੇ ਨਈ ਹੋਰ ਬੜੀਆਂ ਚੀਜ਼ਾਂ ਜਾ ਸਿੱਖਾਣ ਲੱਗ
ਅੱ
ਸਾਡੇ ਏਦੇ ਨਾਲ ਹਾਂ ਸਾਡੇ ਅੱਛਾ ਹਾਂ ਫੀਸਾਂ ਤੇ ਸਕੂਲ, ਸਕੂਲ ਵਾਲੇ ਤੇ ਬੜੀ ਜਾ ਜ਼ਿਆਦਾ ਫੀਸ ਰੱਖਦੇ ਨੇ ਉਹ ਕੈਂਪਾਂ ਦੀ ਵੀ ਮਤਲਬ, ਫਿਰ ਸੋਚਦਾ ਕਿ ਛੱਡ ਨਾ ਵਧੀਆ ਆਪਣੇ ਨੇੜੇ, ਤੇੜੇ ਕੋਈ ਪਾ ਦੀਆਂ ਸੀ, ਹੁਣ ਇਧਰ ਸਾਡੇ, ਘਰ ਦੇ ਕੋਲ ਵੀ, ਮਤਲਬ ਸੈਂਟਰ ਹੈਗੇ ਨੇ, ਕਈ ਬਣੇ ਦੇ ਨੇ, ਉੱਧਰ ਵੀ ਬੜੀ ਐਕਟੀਵਿਟੀ ਸਿਖਾਦੇ ਨੇ ਕਈ ਤਰ੍ਹਾਂ, ਤਰ੍ਹਾਂ ਦੀ ਆਰਟ ਦੀ ਹੋ ਦੀ ਹੋਬੀਜ਼ ਤੋਂ ਰਿਲੇਟਿਡ ਨਾ ਬੜਾ ਕੁਛ ਸਿਖਾਉਂਦੇ ਨੇ
ਹਾਂ, ਅੱਜ ਕੱਲ ਕੈਪ ਜੇ ਸਿਖਾਦੇ ਨੇ ਐ, ਪੇਂਟਿੰਗ ਵਗੈਰਾ ਹੋ ਘੋਰ ਵਗੈਰਾ ਬਣਾਉਣ, ਹਰ ਇੱਕ ਖੇ ਡਾਂਸ ਕਈ ਚੀਜ਼ ਸਿਖਾਂ ਦਿਨੇ,
ਬਾਕੀ ਪਾਣਾ ਜਰੂਰ ਚਾਹੀਦਾ, ਬੱਚਿਆਂ ਨੂੰ ਥੋੜਾ ਨਾ ਮਤਲਬ ਐਕਸਟਰਾ ਨੋਲੇਜ ਮਿਲ। ਜਾਂਦੀ ਹੈ, ਥੋੜ੍ਹੀ ਐਕਸਟਰਾ ਸਾਡੇ ਚ' ਹਾਂ ਸਕਿਲ ਦੀ ਇੰਪਰੂਵਮੈਂਟ ਹੋ ਜਾਂਦੀ ਹੈ,
ਹੁੰ,
ਔਰ, ਫਿਰ ਕਦੋਂ ਜਾ ਰਹੇ ਹੋ,
ਦੇਖੋ ਅਲੇ ਤੇ ਨੋਟਿਸ ਆ ਜਾਵੇ, ਵੇਖ ਕਿਨਹੇ ਆ,
ਅੱਛਾ ਨੋਟਿਸ ਹਲੇੇ ਆਇਆ ਨੀ,
ਨਾ-ਨਾ, ਲ ਵੇਖਾਂਗੇ ਸ਼ਾਮ ਤੱਕ ਆਏਗਾ ਨੋਟਿਸ ਹੁੰ
ਪੱਚੀ ਤੋਂ ਤੇ ਅਸੀਂ ਤੁਥੀਆ ਤਾਂ ਵੈਸੇ ਤੇ
ਹ ਵਾਸਤੇ ਐਤਕੀ ਇਕ ਨੀ ਪੈਂਦੀਆਂ, ਹਰ ਸਾਲ ਐਤਕੀ ਨਾ ਗਰਮੀ ਬੜੀ ਪਈ ਹੈ ਤੇ ਜਮਦੀ ਪਾ ਤੀ ਨੇ,
ਹਾਂਜੀ, ਇਹ ਤਾਂ ਹੈ ਹੀ ਏ ਫ਼ੇਰ ਗਰਮੀ ਤੇ ਪਤਾ ਤੁਹਾਨੂੰ ਫੀਸਾਂ ਦੇ ਸਕੂਲ ਵਾਲੇ ਲੈ ਲੈਂਦੇ ਨੇ। ਪਰ ਹੈਗੇ ਪੰਖੇ ਹੀ ਨਹੀਂ ਹਾਲੇ ਤੱਕ। ਕਲਾਸਾਂ ਐਚ ਹੁਣ ਕੋਈ ਏਸੀ ਵੇ ਤਾਂ ਕੋਈ ਫੈਸਿਲਿਟੀ ਨਹੀਂ ਆ ਭਾਵੇਂ ਜਿੰਨੀ ਮਰਜ਼ੀ ਫੀਸ ਤੁਸੀਂ ਪੇ ਕਰਦੋ ਤਾਂ ਵੀ ਉਹਨਾਂ ਨੇ ਪੰਖਿਆਂ ਦੇ ਥੱਲੇ ਬਿਠਾਣਾ ਵਿਚਾਰੇ ਬੱਚੇ ਕਿਵੇਂ ਅ ਸਾਡੇ ਆਪਣੇ ਮੇਰੇ ਭਤੀਜੀ ਫੜ੍ਹਦੀ ਉਸ ਦਿਨ ਆਈਏ ਤੇ ਪੂਰੀ ਪਸੀਨੋ ਪਸੀਨ ਹੋਏ ਦੀ ਫ਼ੇਰ ਹੁੰਦਾ ਹੀ ਆ ਬਚ ਜੈ ਬਾਏਮਆਨ ਤੇ ਹੁੰਦਾ ਹੀ ਹੈ ਕਿ ਹਾਂ ਬਈ ਕੀ ਯਾਰ ਇੰਨਾ ਵੀ ਪਰ ਰੇ ਆ ਅੱਸੀ ਤੇ ਬਈ ਫਿਰ ਵੀ ਕੋਈ ਫੈਸਿਲਿਟੀ ਪ੍ਰੋਵਾਈਡ ਨਹੀਂ ਹੈ। ਚਲੋ ਸਾਡੇ ਟਾਈਮ ਦੇ ਤੇ ਗੱਲ ਅਲੱਗ ਹੈਗੀ ਆ। ਹੁਣ ਤੇ ਅੱਜ ਕੱਲ ਬਈ ਫੀਸਾਂ ਤੇ ਘੱਟ ਥੋੜ੍ਹਾ ਨੇ ਕੋਈ ਤੁਹਾਨੂੰ ਪਤਾ ਹੀ ਕਿੰਨੀਆਂ-ਕਿੰਨੀਆਂ
ਹਾਂ ਫੀਸਾਂ ਤੇ ਲਾਂਦੇ
ਹਾਂ ਤੇ ਉਹ ਉਸ ਹਿਸਾਬ ਨਾਲ ਫੈਸਿਲਿਟੀ ਨਹੀਂ ਪ੍ਰੋਵਾਡ ਕਰਵਾਉਂਦੇ ਪਏ। ਬਾਕੀ ਅਹ ਬ ਬਸ ਸਕੂਲਾਂ ਅੰਦਰ ਅਹੀ ਏ ਅਹ ਹੁਣ ਜਿਵੇਂ ਛੁੱ ਹੋ ਰਹੀਆਂ ਤੇ ਕੈਂਪਸ ਦੇ ਵੀ ਆ ਐਕਸਟਰਾ ਚਾਰਜਿਸ ਨੇ ਹਾਂ। ਜਿੰਨਾ ਤੁਸੀਂ ਅਲੱਗ-ਅਲੱਗ ਚੀਜ਼ਾਂ ਸਿੱਖਣੀਆਂ ਉਹਦੇ ਐਕਸਟਰਾ ਮਤਲਬ ਬਾਹਰ ਤੁਸੀਂ ਅਗਰ ਸਿਖਾਉਣ ਜਾਓਗੇ ਨਾ ਉਹਦੀ ਘੱਟ ਫੀਸ ਏ
ਹਾਂ ਹ ਫਰ ਉਹਨਾਂ ਨੇ ਆਪਣੇ ਐਕਸਟ੍ਰਾ ਲੈਣੇ ਸਕੂਲ ਖੋਲ ਕੇ ਰੱਖਣਾ ਸਾਰੀ ਦਿਹਾੜੀ
ਹਾਂਜੀ ਪਰ-ਪਰ ਚਲੋ ਪਾਨਾ ਤੇ ਚਾਹੀਦਾ ਪਰ ਫਿਰ ਥੋੜਾ ਬਹੁਤਾ ਬਜਟ ਦੇ ਅਕੋਰਡਿੰਗ ਦੇਖਣਾ ਤੇ ਪੈਂਦਾ ਹੀ ਹ ਇੱਥੇ ਪਾਈਏ ਕਿੱਥੇ ਨਾ ਪਾਈ ਚਲੋ ਠੀਕ ਹ ਫਿਰ ਕਰਾਂਗੇ ਤੁਹਾਨੂੰ ਕਾਲ ਕੋਈ ਆ ਗਿਆ ਹੁਣ
ਚਲੋ ਠੀਕ ਹ ਗੑਰੑ